ਹੈਲੋ, ਹਾਂਜੀ। ਸਤ ਸ਼੍ਰੀ ਕਾਲ ਜੀ।
ਹੋਰ ਵਧੀਆ, ਹਾਂਜੀ ਵਧੀਆ ਬਾਈ ਤੂਸੀ ਸੁਣਾਓ?
ਬਸ ਵਧੀਆ।
ਹੋਰ ਕੀ ਕਰਦੇ ਸੀ ਅਜਕਲ?
ਬਾਸ ਬੱਚਿਆਂ ਨੂੰ ਲੈ ਕੇ ਬੈਠੇ ਤੀ ਸੀ ਮੈਂ ਕਿਆ ਪੜ੍ਹ ਲੋ ਛੁੱਟੀਆਂ ਪੈ ਗੀਐ, ਔ ਕੈੰਦਾ ਅਸੀਂ ਨਾਨੀ ਘਰ ਜਾਣੈ ਔਧਰ ਜਾਣੈ ਔਧਰ ਜਾਣੈ, ਤੁਸੀਂ ਕਿੱਥੇ ਚੱਲੇ ਹੋ?
ਅਸੀਂ ਵੀ ਸਲਾਹ ਬਣਾਂਦੇ ਪੇ ਆਂ ਜਾਣ ਦੀ ਚਾਰ ਕੱਪਲ ਆ ਅਸੀਂ। ਬੱਚੇ, ਹਾਂਜੀ ਹਾਂਜੀ ਚਾਰ ਕੱਪਲ ਆ। ਤੇ ਦੇਖ ਰਿਆ ਜੰਮੂ ਤੋਂ ਅਗੇ ਕਸ਼ਮੀਰ ਚੱਲੇ ਆ।
ਚਲੋ ਅੱਛੀ
ਬਸ, ਪਿਛਲੇ ਸਾਲ ਤੇ ਕਿੱਥੇ ਵੀ ਨ੍ਹੀਂ ਗਏ ਸੀ। ਉਸ ਤੋਂ ਪਿਛਲੇ ਸਾਲ ਮਨਾਲੀ ਗਏ ਸੀ ਅਸੀਂ। ਏਕ ਸਾਲ ਏਕ ਸਾਲ ਦਾ ਗੈਪ ਹੋ ਗਿਆ ਨਾ ਹੁਣ, ਹੁਣ ਸਾਰੇ ਪਿੱਛੇ ਪੇ ਦੇ ਨੇ ਚਲੋ। ਚਲੋ।
ਹਾਂ, ਸਾਥ ਨਾਲ ਤਾਂ ਓਕੇ ਓਕੇ।
ਟਰੀਪ ਬਣਾਆ ਸੀ। ਗੋਵਾ ਦੀ ਟਿਕਟਾਂ ਪੁੱਛੀਆਂ ਨੇ ਪਰ ਇੱਕ ਕੱਪਲ ਦੇ ਸਾਬ ਨਾਲ ਬੌਤ ਜੈਦਾ ਪੈਸੇ ਲੱਗਦੇਣ। ਡਟ ਲੱਖ ਰੂਪੇ ਲੱਗਦਾ ਪਿਆ ਵੈਂ ਤੇ ਅਸੀਂ ਹੁਣ ਫੇਰ ਦੋ ਕੱਪਲ ਆਨਾ। ਸਾਡੇ ਦੋ ਤਿੰਨ ਲੱਖ ਰੂਪੇ ਲੱਗਦੇ ਪੇਣੇ। ਇਸ ਕਰਕੇ ਅਸੀਂ ਕੈਂਸਲ ਕਰਕੇ ਹੁਣ ਕਸ਼ ਮੀਰ ਦਾ ਸੋਚ ਰੇ ਆਂ।
ਐ ਤਾਂ ਜਨਤ ਹੈਗੀ ਏ। ਸੁਧੀ ਤੇ ਸੋਚ ਰੇ ਔ ਤਾਂ ਜਨਤ। ਸਾਡਾ ਹਜੇ ਕੋਈ ਪਲੈਨ ਨਹੀਂ ਹੈਗਾ।
ਨਈ ਅਸੀਂ, ਨਈ ਅਸੀਂ ਤੇ ਚੱਲੇ ਆਂ ਵੀਰਵਾਰ ਚੱਲੇ ਆਂ ਅਗਲੇ ਵੀਰਵਾਰ, ਐ ਤਾਂ ਸਲਾਹ ਬਣਾਂਦੇ ਪੇ ਸੀ ਸੰਡੇ ਨੂੰ ਜਾਣ ਦੀ ਤੇ ਜੇੜੀ ਭਾਬੀ ਏ ਨਾ ਜਿਨਾਂ ਨੇ ਜਾਣਾ ਵੇ ਨਾਲ ਔਨਾਂ ਨੇ ਮਨਾ ਕਰਤਾ। ਕੈੰਦਾ ਮੇਰੇ ਕੋਲ ਕੱਪੜੇ ਕੁਪੜੇ ਨੀ ਐ ਮੇਰੇ ਮੈਂ ਹਾਲੇ ਨੀ ਜਾਣਾ।
ਓਕੇ, ਹਾਂ ਹੁਣ ਮੇਨ ਤੇ ਸਾਰਾ ਕੰਮ ਤੇ ਕਪ ਕੱਪੜਿਆਂ ਦਾ ਹੈ ਨਾ ਤੁਸੀਂ ਫੋਟੋਆਂ ਪਾਣੀਆਂ ਸੋਹਣਾ ਲੱਗਦਾ ਹੈ ਤੇ ਉਹ ਸਾਰਾ ਇਹ ਕੰਮ ਪਰ ਉਹ ਚੋਂ ਠੰਡ ਹੋਏਗੀ ਬਹੁਤ
ਨਹੀਂ ਠੰਡ ਤੇ ਹੋਏਗੀ ਜੈਕਟਾਂ ਤੇ ਲੈ ਕੇ ਜਾਵਾਂਗੇ ਹੀ ਪਰ ਥੋੜੇ ਥੋੜੇ ਕੱਪੜੇ ਤੇ ਲੈ ਕੇ ੇ ਜਾਣਾ ਹੀ ਨਾ ਵਧੀਆ ਵਧੀਆ ਹੁ ਮੇਰੇ ਕੋ ਕੱਪੜੇ ਨ ਆਉਣਣ ਮ ਸੋਚ ਹੁਣ ਤੁਥਹਾਡੀ ਨਜ਼ਰ ਚ ਹੈ ਕੋਈ ਸ਼ੋਪ ਕੱਪੜਿਆਂ ਦੀ
ਕੋਈ ਨੀ ਮੈਂ ਤੁਹਾਨੂੰ ਲੋਕੇਸ਼ਨ ਵਗੈਰਾ ਨਾ ਸਾਰੇ ਸੈਂਡ ਕਰ ਦਾਂਗੀ
ਹਾਂ ਮੈਂ ਲੈ ਕੇ ਆਣੇ ਨਾ ਸਾਈਜ਼ ਵੀ ਨਹੀਂ ਨਾ ਮਿਲਦਾ ਡਬਲ ਲੈ ਫਸ ਚਾਹੀਦਾ ਹੁੰਦਾ ਮੈਨੂੰ
ਉਹੀ ਹੈ ਨਾ ਮੇਰਾ ਤਾਂ ਐਕਸਲ ਹੈਗਾ ਮੇ ਤਾਂ ਹੁ ਥੋੜਾ ਹੋਰ ਵੀ ਮੈਂ ਥੋੜਾ ਵਗੈਰਾ ਕਰ ਕਰਕੇ ਨਾ ਹੋਰ ਪਤਲੀ ਹੋ ਜਾਂਦੀ ਪ ਤੇ ਮੇਰਾ ਟਾਈਟ ਹਾਂਜੀ ਚਲੋ ਜੀ ਹੋਰ ਬੱਚੇ ਬੜੇ ਖੁਸ਼ ਹੋਣਗੇ ਤੁਹਾਡੇ
ਹਾਂ ਬੱਚੇ ਤਾਂ ਖੁਸ਼ ਨ ਹੇ ਤਾਂ ਵੇਖ ਬ ਤਿਆਹੀ ਤ ਨ ਕਰਦੇ ਪਿਆਵਾਂ ਕੱਪੜੇ ਕੁੱਪੜੇ ਦੇਖਦੇ ਪਏ ਪਾਉਣ ਵਾਸਤੇ
ਅੱਛਾ ਹੀ ਵੈਸੇ ਜਾਣ ਜਾਣ ਤਾਂ ਹੁੰਦਾ ਚਲੋ ਜਾਣਾ ਵੀ ਜ਼ਰੂਰੀ ਹੈ ਪਰ ਜੋ ਆ ਕੇ ਜੋ ਖਲੇਰਾ ਪੈਂਦਾ ਉਹ ਭਾਈ ਸਾਹਿਬ
ਹਾਂ ਬਸ ਆ ਕੇ ਕੱਪੜੇ ਕੁੱਪੜੇ ਤੇ ਫੇ ਹਉਂਦਾ ਮੈਂ ਬਸ ਸੋਚ ਰਹੇ ਸੀ ਕਿ ਬੱਚੇ ਨੂੰ ਨਾਨੀ ਛੋੜ ਜਾ
ਅੱਛਾ ਜੀ ਅੱਛਾ ਚਲ ਮੈਂ ਸਮਝੀ ਦੇ ਵਾਸਤੇ ਵਿੱਚ
ਨਹੀਂ ਨਹੀਂ ਨਾਲ ਹੀ ਜਾਣਗੇ ਨਾਲ ਹੀ ਜਾਣਗੇ ਬੱਚੇ ਨਾਨੀ ਕਰ ਦੇ ਮਨ ਇੱਥੇ ਬੜੇ ਨੇ ਬੱਚੇ ਰਹਿਣ ਵਾਲੇ ਹੈ ਹੀ ਨਹੀਂੀ
ਠੀਕ ਗੱਲ ਮੈਂ ਸੁਣਿਆ ਤੁਹਾਡੀ ਨਹੀਂ ਸਾਡੀ ਅਸੀਂ ਨਾ ਥੋੜਾ ਬਸ ਸਾਡਾ ਗੁਰੂ ਵੁਖਾਰ ਕੁਝ ਜ਼ਿਆਦਾ ਮਨ ਕਰਦਾ ਜਾਣ ਦਾ ਬੜੇ ਤਰ੍ਹਾਂ ਇਸ ਨਾ ਕੀਰਤਨ ਨਹੀਂ ਸੁਣਿਆ ਤੇ ਉਹ ਸੀ ਅਸੀ ਦਰਬਾਰ ਸਾਹਿਬ ਹੀ ਤੇ ਮਨ ਲੈ ਗਿਆ ਬਾਕੀ ਪ ਨਹੀਂ ਹੈ ਸਾਡਾ ਹੰਡਰਡ ਪਰਸੈਂਟ
ਅੱਛਾ ਚ ਨਹੀਂ ਆ ਅ ਅਸੀਂ ਤਾਂ ਹੋ ਕੇ ਆ ਚੁੱਕੇ ਹਾਂ ਤੇ ਹੁਣ ਤਿਆਰ ਕਿੱਧਰ ਕਰਦਾ ਪਾਲਾਂ ਜਾਣ ਦਾ ਵੈਸੇ ਤਾਂ ਮੇਰੇ ਹਸਬੈਂ ਦਾ ਮਨਾ ਕਰਦਾ ਪ ਜਾਣ ਵਸ ਤੋਂ ਕਹਿੰਦੇ ਨ ਨਹੀਂ ਜਾਣਾ ਤੇ ਜੋ ਮੇਰਾ ਦਿਓਰ ਮੇਰੀ ਦਰਰਾਣੇ ਉਹ ਮਗਰ
ਨਹੀਂ ਨਹੀਂ ਉਹਹ ਕੁਛ ਨਹੀਂ ਹੈ ਇੱਕ ਤਾਂ ਸਿੱਧਾ ਟ੍ਰੇਨ ਜਾਂਦੀ ਹੈ
ਅਸੀਂ ਤਾਂਮ ਪਹਿਲੇ ਤਾਂ ਅਸੀਂ ਟ੍ਰੇਨ ਪਹਿਲੇ ਤਾਂ ਅਸੀਂ ਟ੍ਰੇਨ ਸੋਚੀ ਸੀ ਕਿ ਏਸੀ ਟਿਕਟਾਂ ਬੁੱਕ ਕਰਾ ਕੇ ਸਿੱਧਾ ਜੰਮੂ ਜਾਵਾਂਗੇ ਜੰਮੂ ਤੋਂ ਟ੍ਰੇਨ ਕਰਾਂਗੇ ਪਰ ਹੁਣ ਕਹਿੰਦੇ ਵੀਰੇ ਘ ਜਾਵਾਂਗੇ
ਹਾਂ ਨਾ ਨਾ ਅੱਛਾ
ਪਏ ਨੇ ਉੱਧਰ ਜਾਣ ਵਾਸਤੇ ਨਾ ਕਾਰਾਂ ਕਰਨੀਆਂ ਪੈਂਦੀਆਂ ਰਸਤੇ ਚ ਮਤਲਬ ਪੈਸੇ ਬੜੇ ਲੱਗਦੇ ਨੇ ਕਪਲ ਦੇ ਹਿਸਾਬ ਨਾਲ ਫੇਰ ਉਹ ਕਹਿੰਦੇ ਪਏ ਨੇ ਕਿ ਜੇ ਅਸੀ ਕਾਰਾਂ ਕਰਨੀਆਂ ਨੇ ਮਹਿੰੀਆਂ ਮਹਿੰਗੀਆਂ ਤੇ ਆਪਣੀ ਕਾਰ ਲੈ ਜਾਂਦੇ ਹਾਂ
ਠੀਕ ਹੈ
ਹਾਲੇ ਤਾਂ ਸਲਾਹ ਬਣਾਉਂਦੇ ਬ ਰਾਗੂ ਪਤਾ ਨੀ
ਥੋੜਾ ਬਹੁਤ ਖਰਚਾ ਹੋ ਜਾਏਗਾ ੜ ਨੀਅਰ ਅਬਾਟ ਸਿਕਸਟੀ ਥਾਸੈਂ ਤੱਕ ਨ
ਹਾਂ ਲੱਗ ਜਾਂਦੇ ਨੇ ਪੈਸੇ ਪੂਸੇ ਤਾਂ ਕਿਿ ਦੋ ਕੱਪਲ ਹੈ ਨਾ ਸੀ ਸਾਡੇ ਘਰ ਦੀ ਸੀ ਦੋ ਫੈਮਲੀ ਆ ਨਾ ਬਸ ਪਿਛਲੀ ਵਾਰੀ ਜਿਹੜੇ ਜਾਣ ਜਿਹੜੇ ਕਪਲ ਗਏ ਸੀ ਮਨਾਲੀ ਹੋ ਆਇ ਚਾਰ ਕੱਪੜ ਗਏ ਸੀ ਤੇ ਉਹ ਚਾਗੱ
ਓਕੇ ਓਕੇ ਓਕੇ ਓਕੇ ਠੀਕ ਸਹੀ ਗੱਲ
ਭਾਬੀ ਹੈ ਵੀ ਸਾਡੀ ਉਹ ਕਹਿੰਦੇ ਵੀ ਨਜਣ ਵਾਸਤੇ ਗੋਆ ਤੇ ਸੱਸੀ ਗੋਆ ਜਾ ਨੀ ਸਕਦੇ ਹੁਣ ਉਹ ਅਸੀਂ ਦੋ ਕੱਪੜ ਲੈਣਾ ਬ ੱਚੇ ਨਾਲ ਨੇ
ਆਹੋ ਤਾਂ ਹੈ ਗੱਲ ਠੀਕ ਹੈ ਤੁਹਾਡੀੇ ਅਸੀਂ ਵੀ ਬਣਾ ਰਹੇ ਹਾਂ ਸਲਾਹ ਕਿਸੇ ਦੀ ਹੋਵਾ ਦੀ ਬਾਕੀ ਦੇਖੋ ਹੁਣ ਤੁਹਾਨੂੰ ਪਤਾ ਸਰਕਾਰ ਕਦੇ ਕੁਛ ਕਹਿੰਦੀ ਕਦੇ ਕੁਛ ਕਹਿੰਦੀ ਹੈ ਹੁਣ ਦੇਖ ਰਹੀ ਹ ਅਗਰ ਟਿਕਟਾਂ ਵਗੈਰਾ ਬਹੁਤ ਮਹਿੰਗੀ ਹੋਈਆਂ ਠੀਕ ਹੈ ਨਾ ਤਾਂ ਫੇਿਰ ਤਾਂ ਅਸੀਂ ਨਹੀਂ ਜਾਓ ਹਾਂਜੀ
ਵੈਸੇ ਤਾਂ ਪੁੱਛ ਰਹੇ ਨੇ ਕਪਲ ਦੇ ਹਿਸਾਬ ਨਾਲ ਜਿਦੋਂ ਜਾਓਗੇ ਨਾ ਬਾਰਾਂ ਤੇਰਾ ਜਾਪ ਲੱਗਦਾ ਪਿਆ ਵਾ ਉੱਧਰ ਰਹਿਣ ਰਹਿਣ ਦਾ ਘੁੰਮਣ ਦਾ ਇੱਕ ਰੂਮ ਦਾ ਜਿੱਥੇ ਟਿਕਟਾਂ ਨੇ ਨਾ ਉਹ ਬੜੀਆਂ ਮਹਿੰਗੀਆਂ ਨੇ
ਹਾਂ ਬਾਕੀ ਹੈ ਤਾਂ ਹੈ ਮੇਰਾ ਐਕਚੁਲੀ ਮੈਂ ਨਾ ਹਲ ਸਟੇਸ਼ਨ ਘੁੰਮ ਘੁੰਮ ਕੇ ਨਾ ਪੱਕ ਗਈ ਹ ਪਤਾ
ਅੱਛਾ
ਤੇ ਬਾਕੀ ਅਸੀਂ ਸਾਡੀਆਂ ਤੇ ਹੁਣ ਪੀਚ ਵਾਲੀ ਸਾਈਡ ਜਾਣਦੇ
ਅੱਛਾ ਜ ਕਿਤੇ ਹੋਰ ਜਾਣਾ ਮੈਂ ਸੋਚਦੇ ਪਿਆ ਤੇ ਤੁਹਾਡੀ ਤੁਹਾਡੇ ਘਰ ਦੇ ਜਿਹੜੇ ਮੈਂਬਰ ਤੁਹਾਡੀ ਫੈਮਿਲੀ ਉਹ ਕਿੱਥੇ ਚੱਲ ਅੱਜ ਕੱਲ੍ਹ ਆ
ਨਹੀਂ ਅਸੀਂ ਨਹੀਂ ਨਹੀਂ ਨਹੀਂ ਨਹੀਂ ਅਸੀਂ ਨਹੀਂ ਸੋਚਿਆ ਹਜੇ ਕਿਧਰੇ ਵੀ ਜਾਣ ਦਾ ਨਾ ਅਸੀਂ ਹੁਣ ਹੀ ਹੋ ਕੇ ਆਇਆ ਐਚੁਲੀ ਮੈਂ ਆਪਣੀ ਮਦਰ ਇਲੋ ਆਪਣੀ ਉਧਰ ਗਏ ਸੀ ਮੁਰਾਦਾਬਾਦ ਅਸੀਂ ਮੁਰਾਦਾਬਾਦ ਗਏ ਸੀ ਅੱਗੇ ਅਸੀਂ ਕਿ ਅਗੇ ਚਲੇ ਗਏ ਵਿਲਾ ਵਗੈਰਾ ਤੇ ਚਲੇ ਗਏ ਸੀ ਉਧਰ ਕਮਰੇ ਦਾ ਰੂਮ ਦਾ ਕਿਰਾਇਆ ਹੀ ਫ ਹਡ ਸੀ ਰਾ ਰਾਤ ਦਾ
ਅੱਛਾ ਇਹੀਓ ਤਾਂਵੇ ਬੰਦਾ ਘੁੰਮਣ ਇਹੀਓ ਗੱਲ ਹੈ ਬੰਦਾ ਘੁੰਮਣ ਤੇ ਚੱਲਿਆ ਜੇ ਪੈਸੇ ਬੜੇ ਲੱਗਦੇ
ਬਹੁਤ ਬਹੁਤ ਬਹੁਤ ਸਾਡਾ ਉੱਧਰ ਸਾਡਾ ਭੜਕ ਖਰਚਾ ਹੋ ਗਿਆ ਸਾਡਾ ਮੁਰਾਦਾਬਾਦ ਗਏ ਸਾਡਾ ਬਹੁਤ ਖਰਚਾ ਹੋ ਗਿਆ ਹੁਣ ਅਸੀਂ ਆਪਣੇ ਨਾਂ ਨੂੰ ਲੈਣ ਦਿੱਲੀ ਜਾਣਾ ਹੁਣ ਸ਼ਾਇਦ ਅਸੀਂ ਉੱਧਰ ਜਾਵਾਂਗੇ ਥੇ ਗੁਰਦੁਆਰੇ ਵਗੈਰਾ ਹੋ ਕੇ ਆਵਾਂਗੇ ਤੇ ਬਸ ਐਵੇ ਕਿ ਵੱਡੀ ਵੱਡੀ ਜਗ੍ਹਾ ਤੇ ਨ ਨਹੀਂ ਜਾਣਾ ਲਕ ਹਲ ਸਟੇਸ਼ਨ ਵਗੈਰਾ ਪਰ ਅਸੀਂ ਪੈਸੇ ਹੁੰ ਆਪਣੇ ਹਸਬੈਂਡ ਕਹਿ ਰਹੇ ਪੈਸੇ ਸੀਵ ਕਰੋ ਫਿਰ ਅਸੀਂ ਗੋਆ ਜਾਵਾਂਗੇ ਹੁਣ ਅਸੀਂ ਪੈਸੇ ਪੂਸੇ ਸੀਵ ਕਰਾਂਗੇ ਲੱਗੇ ਦੇ
ਤੇ ਤੁਸੀਂ ਗੋਬ ਪੈਸੇ ਕਿਉਂ ਸੇਵ ਕਰਦੇ ਪ ਹੋ ਬੰਦਾ ਜਾਣਦੇ ਚਲਾ ਜਾ
ਹੁਣ ਤੈਨੂੰ ਪਤਾ ਹੈ ਪੇਅਰ ਪੇਅਰ ਦਾ ਪੇਅਰ ਦਾ ਲੱਖ ਸਵਾ ਲੱਖ ਰੁਪਆ ਲੱਗ ਜਾਏਗਾ ਆਰਾਮ ਕੋ
ਹਾਂ ਉਹੀ ਤੇ ਗੱਲ ਅਸੀਂ ਤਾਂ ਮੇਰਾ ਹੁਣ ਦੀ ਹੋਰ ਸਾਰਾ ਕੁੱਝ ਪੁੱਛ ਕੇ ਆਇਆ ਵ ਕਿਸੇ ਕੋਈ ਹੈਵੇ ਕੋਈ ਅੰਕਲ ਉਹ ਪੈ ਚ ਬਣਵਾਉਂਦੇ ਨੇ ਪੂਰਾ ਉਹ ਦਾ ਬੂਰਾ ਬੈ ਚ ਬਣਵਾਣਾਿਆ ਵੈਂ
ਅੱਛਾ ਚਲੋ ਮੈਂ ਤੁਹਾਡੇ ਕੋਲ ਪੁੱਛਾਂਗੀ ਮੈਨੂੰ ਦੱਸਣਾ ਸਾਰਾ ਕੁਛ ਸਾਡਾ ਪਲੈਨ ਹੈਗਾ ਕਿਵੇ
ਹਮ
ਤਾਂ ਬਸ ਥੱਲੇ ਜਾ ਹਮ ਕਿਉਂਕਿ ਹੋਰ ਕੋਈ ਅਫੋਰਡਹਾਜ ਨਹੀਂ ਕਰ ਪਾ ਰਹੇ ਬਹੁਤ ਮਹਿੰਗੀਆਂ ਟਿਕਟਾਂ ਨੇ ਨਾ ਸਭ ਕੁਛ ਬਹੁਤ ਮਹਿੰਗਾ ਹੈਲੋ ਹੈਲੋ